ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ?
ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਓ!
ਬਸ ਜੀ ਵਧੀਆ ਬਸ ਕਰ ਕਰਦਾ ਆ ਤੁਹਾਨੂੰ ਤੇ ਯਾਦ। ਜਾ ਨੀ ਲੱਗ ਰਿਹਾ ਸੀਗਾ।
ਅੱਛਾ ਹਾਂ, ਮੈਂ ਸੁਣਿਆ ਸੀ ਤੁਸੀਂ ਆਪਣੇ ਭੂਆ ਘਰ ਰਹਿਣ ਗਏ ਦੇ ਓ।
ਹਾਂਜੀ-ਹਾਂਜੀ, ਉੱਥੀ ਆਈ ਸੀਗੀ ਮੈਂ ਬੱਸ ਉੱਥੇ ਫੇਰ ਟਾਈਮ ਹੀ ਨਹੀਂ ਲੱਗ ਰਿਹਾ ਸਾਰੇ ਆਏ ਹੋਏ। ਨੇ ਨਾ ਓਦਰੀ। ਫਿਰ ਬਸ ਗੱਲਾਂ ਬਾਤਾਂ ਮਾਰਦੇ ਹੀ ਟਾਈਮ ਲੰਘ ਜਾਂਦਾ ਪਤਾ ਹੀ ਨੀ ਚੱਲਦਾ ਟਾਈਮ ਦਾ।
ਹਾਂ, ਇਹ ਤਾਂ ਹੈ ਵੀ।
ਹਾਂਜੀ-ਹਾਂਜੀ, ਹੋਰ ਬਸ ਵਧੀਆ ਤੁਸੀਂ ਦੱਸੋ?
ਹਾਂਜੀ, ਬਸ ਵਧੀਆ ਮੰਮੀ ਮੈਂਨੇ ਕੁੱਛ ਖਾਣਾ ਜਲਦੀ, ਹਾਂਜੀ-ਹਾਂਜੀ, ਬਸ ਘਰ ਹੁਣੀ ਗੈਸਟ ਆਏ ਸੀ। ਨਹੀਂ ਆ ਪਾਪਾ ਦੋ ਮਿੰਟ
ਬਾਕੀ ਹੋਰ ਦੱਸੋ ਤੁਸੀਂ ਕੀ ਕਰ ਰਹੇ ਹੋ?
ਦੋ ਮਿੰਟ ਹੈਲੋ ਹਾਂਜੀ, ਬਸ ਹੁਣੇ ਨੇ ਗੈਸਟ ਆਏ ਸੀ ਘਰ ਤੇ ਹਾਂ ਬਸ ਹੋਰ ਦੱਸੋ।
ਬਸ ਜੀ ਕੁਛ ਨੀ ਅਸੀਂ ਤਾਂ ਬੈਠੇ ਸੀਗੇ। ਹਾਂਜੀ-ਹਾਂਜੀ, ਨਾਸ਼ਤਾ ਤੇ ਕਦੋਂ ਦਾ ਹੋ ਗਿਆ ਉਲਟਾ ਮੈਂ ਤਾਂ ਹਲੇ ਰੋਟੀ ਵੀ ਬਣਾ ਲਈ ਸੀ ਦੁਪਹਿਰ ਦੀ ਬਣਾਈ ਸੀ।
ਹਾਂ, ਇੰਨੀ ਲੇਟ ਹੋ ਗਏ ਉਹ
ਨਹੀਂ, ਪਤਾ ਕੀ ਮੇਰੀ ਨਾ ਭੂਆ ਗਏ ਹੋਏ ਨੇ ਉੱਥੇ ਆਸਟ੍ਰੇਲੀਆ ਆਪਣੀ ਕੁੜੀ ਕੋਲ। ਤੇ ਫਿਰ ਪਿੱਛੋਂ ਸਾਰੇ ਘਰ ਇਕੱਲੇ ਸੀਗੇ ਮੇਰੇ ਫੁੱਫੜ ਜੀ ਔਰ
ਨਈ-ਨਈ, ਉਹ ਉੱਥੇ ਐਵੇਂ ਮਿਲਣ ਹੀ ਗਏ ਸੀਗੇ ਬਸ ਮੈਰਿਜ ਤਾਂ ਨਹੀਂ ਹੋਈ। ਪਰ ਮਿਲਣ ਗਏ ਸੀ ਤੇ ਉੱਥੇ ਗਏ ਹੋਏ ਨੇ ਨਾ ਚ ਫੁੱਫੜ ਜੀ ਤੇ ਮੇਰਾ ਭਰਾ ਕੱਲਾ ਸੀਗਾ ਤੇ ਉਹਨਾਂ ਨੂੰ ਥੋੜਾ ਔਖਾ ਹੋ ਰਿਹਾ ਸੀਗਾ। ਫੇਰ ਉਹ ਕਹਿੰਦੇ ਵੀ ਤੂੰ ਆ ਜਾ।
ਨਹੀਂ ਹਾਂ, ਜੈਂਟਸ ਲਈ ਤਾਂ ਦੇਖੋ ਬਹੁਤ ਔਖਾ ਹੁੰਦਾ ਅਸੀਂ ਤਾਂ ਦੇਖੋ ਤਾਂ ਵੀ ਖਾ ਬਣਾ ਲੈਣੇ ਲੇਕਿਨ ਜੈਂਟਸ ਨੂੰ ਕਿੱਥੇ ਸਮਝ ਆਂਦੀ ਲੇਡੀਜ਼ ਦੀ ਰੱਖੀ ਹੋਈ ਚੀਜ਼ਾਂ ਹੈਨਾ?
ਓਹੀ ਤੇ।
ਕੁਛ ਹੁਣ ਜੋ ਰੋਟੀ ਸਬਜ਼ੀ ਵੀ ਫਿਰ ਹੁੰਦਾ ਪਿੱਛੋਂ ਹਾਂ ਮੈਂ ਸਮਝ ਸਕਣੀ ਆ ਸਾਡੇ ਵੀ ਨਾ ਐਵੇਂ ਮੇਰਾ ਕਜ਼ਨ ਇਨ ਲੋਸ ਮਤਲਬ ਕਜ਼ਨ ਸੀ ਤੇ ਤੇ ਹਾਂ, ਉਹਦੀ ਵੀ ਨਾ ਐਵੇਂ ਮੰਮਾ ਬਾਹਰ ਚਲੇ ਗਏ ਸੀ ਤੇ ਉਹਨੂੰ ਵੀ ਬਹੁਤ ਔਖਾ ਹੋ ਗਿਆ ਸੀ ਪਿੱਛੋਂ। ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਚਲੋ ਮੇਰੇ ਤੇ ਮੰਮਾ ਕਰ ਲੈਂਦੇ ਨੇ ਘਰ ਕੰਮ। ਫੇਰ ਮੈਂ ਉਹਨਾਂ ਦੇ ਘਰ ਗਈ ਸੀ ਰਹਿਣ। ਤੇ ਹਾਂ, ਬਸ ਫਿਰ ਮੈਂ ਪੰਦਰਾਂ ਕੁ ਦਿਨ ਹੀ ਗਈ ਸੀ। ਐਕਚੁਲੀ ਉਹਨਾ ਦੀ ਨਾ ਉਹ ਮਤਲਬ ਜਿਹੜੀ ਨਣਦ ਨਾ ਬਾਹਰ ਰਹਿੰਦੀ ਐ। ਮਤਲਬ ਮੇਰੇ ਚਾਚੀ ਜੀ ਲੱਗਦੇ ਨੇ ਟਾਈਮ ਰੱਖ ਲੱਗਿਆ ਤੇ ਉਹਨਾਂ ਦੀ ਨਣਦ ਬਾਹਰ ਰਹਿੰਦੀ ਤੇ ਠੀਕ ਨੀ ਸੀ ਤਬੀਅਤ। ਉਹ ਪੰਦਰਾਂ ਦਿਨ ਲਈ ਉਨਾਂ ਕੋਲ ਗਏ ਸੀ ਕਿਉਕਿ ਡਾਕਟਰ ਨੇ ਉਹ ਨੂੰ ਬਿਲਕੁਲ ਰੈਸਟ ਦੱਸੀ ਸੀ ਤੇ ਫਿਰ ਕੰਮ ਕਰਨ ਦਾ ਦੇਖੋ ਬਾਹਰ ਤਾਂ ਕੋਈ ਵੀ ਨਹੀਂ ਹੁੰਦਾ।
ਅੱਛਾ-ਅੱਛਾ, ਹਾਂਜੀ ਇਹ ਤਾਂ ਹੈ ਹੀ।
ਫਿਰ ਉਹ ਤਾਂ ਉੱਥੇ ਚਲੇ ਗਏ ਫਿਰ ਇਥੋਂ ਮੇਰੇ ਕਜ਼ਨ ਨੂੰ ਤੇ ਮੇਰੇ ਚਾਚਾ ਜੀ ਨੂੰ ਮਤਲਬ ਕਾਫੀ ਔਖਾ ਹੋ ਰਿਹਾ ਸੀ ਮਤਲਬ ਰੋਟੀ ਸਬਜ਼ੀ ਫਿਰ ਚਾਚਾ ਜੀ ਨੇ ਫਿਰ ਕੰਮ ਤੇ ਵੀ ਜਾਣਾ ਹੁੰਦਾ ਸੀ। ਬਸ ਫਿਰ ਮੈਂ ਉਹਨਾਂ ਕੋਲ ਬਹਿ ਕੇ ਆਈ ਆ ਮਤਲਬ
ਮੈਂ ਖੁਦ ਹੁਣ ਇਹ ਮੈਂ ਪਹਿਲਾ ਜਾਣਾ ਸੀਗਾ। ਫਿਰ ਉਸ ਟਾਈਮ ਤੇ ਫੇਰ ਭੂਆ ਕਹਿੰਦੇ ਵੀ ਤੂੰ ਹੁਣੇ ਰੁਕ ਜਾ ਹੁਣੇ ਨਾ ਵੈਸੇ ਵੀ ਲੋਕੀ ਪੁੱਛਣ ਵਗੈਰਾ ਆਂਦੇ। ਨੇ ਤੇ ਉਹਨਾਂ ਦੀ ਨਾ ਮੰਮਾ ਹੈਗੇ ਸੀਗੇ। ਮਤਲਬ ਜਿਹੜੀ ਭੂਆ ਦੀ ਸੱਸ ਹੈਗੀ ਆ ਨਾ ਉਹ ਸੀਗੇ ਤੇ ਫੇਰ ਮੈਂ ਕਿਹਾ ਚਲੋ ਠੀਕ ਆ ਮੈਂ ਕਿਹਾ ਫਿਰ ਜਦੋਂ ਤੁਹਾਨੂੰ ਲੱਗੇਗਾ ਨਾ ਬੀ ਬੁਲਾਉਣਾ ਫਿਰ ਤੁਸੀਂ ਮੈਨੂੰ ਦੱਸ ਦੇਣਾ ਇੱਕ ਵਾਰੀ। ਤੇ ਉਹ ਕਹਿੰਦਾ ਵੀ ਤੂੰ ਹੁਣ ਚਲੀ ਜਾ। ਹੁਣ ਉਹਨਾਂ ਦਾ ਫੇਰ ਜ਼ਿਆਦਾ ਔਖਾ ਹੁੰਦਾ ਪਿਆ ਇੱਕ ਤਾਂ ਨਾ ਕੰਮ ਤੇ ਜਾਂਦੇ ਨੇ ਹੁਣ ਜਿਹੜਾ ਮੁੰਡਾ ਹੈਗਾ ਨਾ ਉਹ ਵੀ ਜਾਂਦਾ ਕੰਮ ਤੇ।
ਅੰਕਲ ਦੇ ਨਾਲ। ਤੇ ਫੇਰ ਉਹ ਦੋਨਾਂ ਨੂੰ ਹੀ ਟਿਫਿਨ ਵਗੈਰਾ ਸਵੇਰੇ ਨਾਸ਼ਤਾ ਟਿਫਿਨ ਉਹ ਚੀਜ਼ ਦੀ ਦਿੱਕਤ ਹੁੰਦੀ ਐ ਕਿਉਂਕਿ ਬੰਦਾ ਕਿੰਨੇ ਕੁ ਦਿਨੋ ਬਾਹਰੋਂ ਖਾਲੇਗਾ ਐ ਵੀ ਦੇਖੋ ਨਾ।
ਹਾਂ, ਕਿ ਨਹੀਂ-ਨਹੀਂ, ਰੋਜ਼ ਰੋਜ਼ ਕਿੱਥੇ ਖਾਧਾ ਜਾਂਦਾ ਬਾਹਰ ਦੇਖੋ ਤੁਸੀਂ
ਉਹੀ ਤਾਂ ਬਸ ਤਾਂਹੀ। ਫਿਰ ਮੈਂ ਕਿਹਾ ਚਲੋ ਕੋਈ ਗੱਲ ਨੀ ਮੈਂ ਬੂਆ ਨੂੰ ਵੈਸੇ ਹੀ ਕਿਹਾ ਹੋਇਆ ਸੀਗਾ ਮੈਂ ਕਿਹਾ ਤੁਸੀਂ
ਅੱਛਾ-ਅੱਛਾ।
ਫਿਰ ਤਾਂ ਮੈਂ ਆ ਗਈ ਸੀ ਇੱਥੇ ਨਾਲੇ ਮੇਰੀ ਇੱਦੇ ਨਾਲ ਬਣਦੀ ਬਹੁਤ ਮੈਂ ਵੈਸੇ ਵੀ ਛੁੱਟੀਆਂ ਹੁੰਦੀਆਂ ਸੀ ਨਾ ਮੇਰੀਆਂ ਵੀ ਪਹਿਲੇ ਤਾਂ ਮੈਂ ਆਪਣੇ ਭੂਆ ਕੋਲ ਬੜਾ ਆਂਦੀ ਸੀਗੀ।
ਅੱਛਾ ਹਾਂ, ਦੇਖੋ ਭੂਆ ਮ ਭੂਆ ਮਾਸੀਆਂ ਮਾਮੀਆਂ ਨਾਲ ਤਾਂ ਦੇਖੋ ਰਿਸ਼ਤੇ ਹੁੰਦੇ ਨੇ ਉਹ ਰਿਸ਼ਤੇ ਹੁੰਦੇ ਕਿਹੜੇ ਨੇ ਇਹਨਾਂ ਨਾਲ ਤਾਂ ਦੇਖੋ ਬਣਦੀ ਹੁੰਦੀ ਐ। ਨਾਲੇ ਭੂਆ ਨਾਲੇ ਭੂਆ ਹੋਣ ਜੀ ਦੇਖੋ ਭਤੀਜਿਆਂ ਤੇ ਜਾਣ ਕਦੀ ਐ ਮੇਰੀ ਵੀ ਭੂਆ ਬੜਾ ਪਿਆਰ ਕਰਦੀ ਮੈਂਨੂੰ ਹੁਣ ਪਿੱਛੇ ਆਏ ਦੇ ਸੀ ਰਹਿਣ। ਤੇ ਕਹਿੰਦੇ ਨਹੀਂ ਤੂੰ ਮੇਰੇ ਕੋਲ ਆ ਕੇ ਰਹਿਣਾ ਬਸ। ਵੀ ਸਾਡੇ ਥੋੜੀ ਮਤਲਬ ਜਗ੍ਹਾ ਰਹਿਣ ਦੀ ਦਿੱਕਤ ਨਾ ਫੇਰ ਇੱਥੇ ਰਹੇ ਨੀ। ਫਿਰ ਇਸ ਵਾਰੀ ਉਹ ਚਾਚੂ ਇਸ ਵਾਰੀ ਉਹ ਚਾਚੂ ਕੋਲ ਜਾ ਕੇ ਰੁ ਤੇ ਤੇ ਮੈਨੂੰ ਉਹਨਾਂ ਨੇ ਬੁਲਾਇਆ ਵੇ ਵੀ ਹਾਂਜੀ, ਆਜੋ ਤੁਸੀਂ ਫਿਰ ਮੈਂ ਗਈ ਉਹਨਾਂ ਕੋਲ ਰਹਿ ਕੇ ਆਈ ਹਾਂ। ਮਤਲਬ ਦੇਖੋ ਵੀ ਰਿਸ਼ਤਾ ਹੁੰਦਾ ਭੂਆ ਭਤੀ ਜੀ ਦਾ ਮੈਂ ਤਾਂ ਹੁਣ ਤੱਕ ਇਹੀ ਸਮਝ ਪਾਈ ਆ।
ਉਹ ਤਾਂ ਹੁੰਦਾ ਹੀ ਆ ਦੇਖੋ ਅਸੀਂ ਨਾ ਮਤਲਬ ਮੇਰੇ ਤਾਂ। ਭੂਆ ਇੰਨੀ ਚੰਗੀ ਹੈਗੀ ਆ ਨਾ ਵੀ ਤੁਸੀਂ ਜਦੋਂ ਦੇਖੋ ਮਤਲਬ ਇਹਨੂੰ ਆਪਣੀ ਧੀਆਂ ਵਾਂ ਹੀ ਰੱਖਿਆ। ਭੂਆ ਨੇ ਵੀ ਤੇ ਫ਼ਿਰ ਹੁਣ ਮੈਂ ਕਿਹਾ ਜਿਸ ਉਹ ਜਿਸ ਟਾਈਮ ਤੇ ਸਾਡੇ ਨਾਲ ਰਹੇ ਨੇ ਫਿਰ ਅਸੀਂ ਨਾ ਰਹੀਏ ਫੇਰ ਚੰਗਾ ਲੱਗਦਾ।
ਬਸ ਅਸੀਂ ਤਾਂ ਬੈਠੇ ਸੀਗੇ ਹੁਣੇ, ਮੈਂ ਕਿਹਾ ਇੰਨਾ ਟਾਈਮ ਹੋ ਗਿਆ ਫੋਨ ਹੀ ਨੀ ਕਰਿਆ ਵੀ ਮੈਂ ਪੁੱਛਾਂ ਹਾਲ ਚਾਲ ਕਿਵੇਂ ਹੈਗੇ ਆ।
ਹਾਂਜੀ, ਹਾਂ ਹਾਂਜੀ, ਬਸ ਹੁਣ ਵੇਖੋ ਸਿਸਟਰ ਸਿਸਟਰ ਆਈ ਸੀ ਮੇਰੀ, ਕਹਿੰਦੇ ਪਏ ਨੇ ਚੱਲੋ ਮੇਰੇ ਨਾਲ ਬਜ਼ਾਰ ਚਲੋ।
ਅੱਛਾ-ਅੱਛਾ, ਬਸ ਇਹੀ ਆ ਕੇ ਤੇ ਫੇਰ ਬਾਜ਼ਾਰਾ, ਈ ਚੱਕਰ ਲੱਗਦੇ ਰਹਿੰਦੇ ਨੇ,
ਹੋਰ ਦੱਸੋ ਤੁਸੀਂ ਦੱਸੋ?
ਬਸ ਅਸੀਂ ਤਾਂ ਵਧੀਆ ਹਾਂਜੀ-ਹਾਂਜੀ, ਸਭ ਵਧੀਆ। ਸਭ ਖੁੱਦ ਬੈਠੇ ਸੀਗੇ ਤੇ ਮੈਂ ਸੋਚ ਹੀ ਰਹੀ ਸੀਗੀ ਮੈਂ ਕਿਹਾ ਇਨਾ, ਐਨੇ ਦਿਨ ਹੋ ਗਏ ਫੋਨ ਹੀ ਨੀ ਕਰਿਆ ਚੱਲ ਪੁੱਛਾਂ ਭੈਣ ਜੀ ਦਾ,
ਬਸ ਵਧੀਆ,
ਹੋਰ ਜਾਂਦੇ ਤੁਸੀਂ ਸੈਂਟਰ ਅੱਜ ਕੱਲ੍ਹ?
ਹਾਂਜੀ-ਹਾਂਜੀ, ਜਾਣੀ ਆ। ਹਾਂਜੀ,
ਅੱਛਾ-ਅੱਛਾ, ਇਹ ਵੀ ਵਧੀਆ ਨਾ ਸਾਨੂੰ ਸਿੱਖਣ ਨੂੰ ਮਿਲਦਾ ਨਵਾਂ-ਨਵਾਂ।
ਹਾਂਜੀ-ਹਾਂਜੀ, ਦੇਖੋ ਹੁਣ ਸਾਰਾ ਦਿਨ ਵੇ, ਹਲੀ ਹੁੰਦੀ ਆ ਮੈਂ ਦੇਖੋ ਚਲੀ ਜਾਣੀ ਆ ਫੇਰ ਮੈਂ,
ਅੱਛਾ, ਹਾਂਜੀ, ਚਲ ਵਧੀਆ ਗੱਲ ਹੈ ਦੇਖੋ ਜਾਣਾ ਵੀ ਚਾਹੀਦਾ ਹੈਗਾ, ਬੰਦਾ ਘਰੋਂ ਨਿਕਲਦਾ ਐ ਸੋਚ ਪਤਾ
ਬਿਲਕੁਲ ਜੀ ਬਿਲਕੁਲ, ਸਹੀ ਗੱਲ ਕਹੀ ਏ, ਹੋਰ ਤੁਸੀਂ ਕੀ ਕਰਦੇ ਪਏ ਅੱਜ-ਕੱਲ? ਤੁਹਡਾ ਤਾਂ ਮੈਨੂੰ ਲੱਗਦਾ ਪੂਰਾ ਹੋ ਗਿਆ ਕਾਲਜ ਹਨਾ।
ਮੈਂ ਹਲੇ ਮਤਲਬ ਮੇਰੀ ਪੂਰੀ ਹੋ ਚੁੱਕੀ ਐ ਵੈਸੇ ਤੇ ਹਲੇ ਤਾਂ ਦੇਖੋ, ਮੈਂ ਬੈਂਕ ਦਾ ਸੋਚ ਰਹੀ ਸੀਗੀ ਕਿ ਬੈਂਕ ਦੇ ਪੇਪਰ ਆਣੇ ਨੇ ਨਾ ਉਹ ਪਰਾ ਤੇ ਉਹੀ ਦੇਖ ਰਹੀ ਹਾਲੇ ਤੇ, ਕਿਉਂਕਿ ਦੇਖੋ ਮੇਰਾ ਹੈ ਮਤਲਬ ਇਸ ਪਾਸੇ ਥੋੜ੍ਹਾ ਪਹਿਲੇ ਤਾਂ ਤਾਂ ਅਸੀਂ ਸੋਚ ਰਹੇ ਸੀਗੇ ਵੀ ਕੁਛ ਹੋਰ ਦੇ, ਦੇਖੀਏ ਪਰ ਫੇਰ ਮੇਰਾ ਨਾ ਬਣ ਨੀ ਰਿਹਾ ਸੀਗਾ। ਫਿਰ ਮੈਂ ਕਿਹਾ ਕਿ ਚਲੋ ਪਹਿਲਾਂ ਮੈਂ ਐਮ ਬੀ ਏ ਦਾ ਵੀ ਸੋਚਿਆ ਸੀ ਪਹਿਲੇ ਵਿੱਚ ਫਿਰ ਮੈਂ ਕਿਹਾ ਚੱਲ ਐ ਟਰਾਈ ਕਰ ਲੈਣੇ ਆ ਐਮ ਬੀ ਏ ਦੇ ਤਾਂ ਐਡਮਿਸ਼ਨ ਖੁੱਲਣ ਨੂੰ ਟਾਈਮ ਹੈਗਾ।
ਹਾਂ-ਹਾਂ, ਬਿਲਕੁਲ-ਬਿਲਕੁਲ, ਹਾਂ, ਤਾਂ ਵੇਖੋ ਇੱਕ ਪੇਪਰ ਕਲੀਅਰ ਹੋਜੇਗਾ ਮੇਰਾ ਵੀ ਇਹੀ ਸੇਮ ਸੀ ਜਦੋਂ ਮੈਂ ਕਾਲਜ ਆਪਣਾ ਛੱਡਿਆ ਸੀ ਨਾ ਮਤਲਬ ਜਦੋਂ ਮੇਰਾ ਕੰਪਲੀਟ ਹੋਇਆ ਸੀ ਕਾਲਜ, ਤੇ ਮੈਂ ਮਤਲਬ ਜੁਆਇਨ ਕਰ ਲਿਆ ਸੀ ਮੈਂ ਵੀ ਨਾ ਮਤਲਬ ਪੇਪਰ ਦੇਤਾ ਸੀ ਫੇਰ ਬਸ ਉਹਦੇ ਚ ਫਿਰ ਕਲੀਅਰ ਕੀਤਾ। ਫਿਰ ਉਹ ਕਹਿੰਦੇ ਕਿ ਨਹੀਂ ਤੁਹਾਨੂੰ ਨਾ ਇਹਦੇ ਲਈ ਤੁਹਾਨੂੰ ਕੰਪਿਊਟਰ ਕੋਰਸ ਬਹੁਤ ਜ਼ਰੂਰੀ ਐ। ਫਿਰ ਸਪੈਸ਼ਲ ਕੰਪਿਊਟਰ ਕੋਰਸ ਤਾਹੀ ਤੇ ਹੁਣ ਮੈਂ ਦੇਖੋ ਕਰ ਰਹੀ ਹਾਂ, ਚਲੋ ਨਾਲੇ ਕੰਪਿਊਟਰ ਦੇ ਓਦੇ ਚ ਵੀ ਦੇਖੋ ਬਹੁਤ ਫ਼ਾਇਦੇ ਹੁੰਦੇ ਨੇ ਹਨਾ। ਹਰ ਜਗ੍ਹਾ ਚੱਲਦਾ ਕੰਪਿਊਟਰ ਹਾਂ, ਕਿਉਂਕਿ ਮੈਂ ਦੇਖਣੀ ਆ ਨਾ ਜਿੱਥੇ ਮੈਂ ਸੈਂਟ ਰ ਜਾਣੀ ਉੱਥੋਂ ਆਲਮੋਸਟ ਹਰ ਇੱਕ ਬੱਚਾ ਨਾ ਦੇਖੋ ਨੀਟ ਦੀ ਤਿਆਰੀ ਕਰ ਰਿਹਾ ਨਾ। ਗਵਰਮੈਂਟ ਜੋਬ ਦੀ ਤਿਆਰੀ ਕਰ ਰਿਹਾ ਵੈ ਤੇ ਤੇ ਬਸ ਉਹਦੇ ਨਾਲ ਕੰਪਿਊਟਰ ਕਹਿੰਦੇ ਬਹੁਤ ਜ਼ਰੂਰੀ ਹੁੰਦਾ।
ਹਾਂਜੀ-ਹਾਂਜੀ। ਮੈਂ ਤਾਂ ਖੁਦ ਹੁਣ ਬੈਠੀ ਸੀਗੀ ਨਾ ਮੈਂ ਸੋਚ ਰਹੀ ਸੀ ਮੈਂ ਕਿਹਾ ਵੀ ਬੰਦਾ ਇੰਨਾ ਸਭ ਕੁਛ ਮਿਹਨਤ ਕਰਦਾ ਹੈਗਾ ਵੀ ਚਲੋ ਅੱਛੀ ਗੱਲ ਐ ਥੋੜ੍ਹੀ ਬਹੁਤ ਹੋਰ ਕਰ ਲਏ। ਵੀ ਅੱਛੇ ਤਰੀਕੇ ਨਾਲ ਕਿਸੇ ਅੱਛੀ ਜਗ੍ਹਾ ਲੱਗੇ ਫਿਰ ਚੰਗਾ
ਕਿਹੜਾ ਦਿੱਤਾ ਸੀੇ ਮੈਂ ਲਿੱਤੀ ਸੀ। ਹਾਂਜੀ ਬਸ ਹਾਂਜੀ ਬਸ ਹੁਣ ਮੈਂ ਤੁਹਾਨੂੰ ਦੱਸਿਆ ਹੁਣ ਮੈਂ ਰੇਡੀ ਆ ਬਸ। ਦੇਖੋ ਜਾਨੀ ਆ ਸਿਸਟਰ ਨਾਲ ਹਾਂ।
ਮੈਂ ਵੀ ਬਸ ਇਹੀ ਸੋਚ ਹੀ ਰਹੀ ਸੀ ਹਲੇ ਮੈਂ ਕਿਹਾ ਕਿ। ਇੰਨਾ ਟਾਈਮ ਹੋ ਗਿਆ ਵੀ। ਅਸੀਂ ਦੋਨੋਂ ਮਿਲੇ ਵੀ ਨੀ ਆ, ਤੇ ਮੈਂ ਹੁਣ ਆਣਾ ਨਾ ਤੇ ਆਪਾਂ ਜ਼ਰੂਰ ਆਣਾ, ਤੁਸੀਂ ਮੇਰੇ ਘਰ ਆਣਾ ਜ਼ਰੂਰ ਹੈ ਨਾ।
ਅੱਛਾ ਹਾਂ ਨਹੀਂ ਕੋਈ ਨੀ ਤੁਸੀਂ। ਜਦੋਂ ਵੀ ਆਓ ਤੁਸੀਂ ਮੈਨੂੰ ਮਿਲਣ ਆਓ। ਬਲਕਿ ਤੁਸੀਂ ਪਿੱਛੇ ਆਂਦੇ ਵੀ ਪਏ ਸੀ ਤੁਸੀਂ ਆਏ ਨ ਫਿਰ ਤੁਸੀਂ ਮੈਨੂੰ ਮਿਲਣ।
ਬਸ ਪਤਾ ਮੈਨੂੰ। ਟਾਈਮ ਹੀ ਨੀ ਲੱਗਿਆ ਮੈਂ ਆਣਾ ਸੀਗਾ, ਮੇਰਾ ਬਣ ਗਿਆ ਸੀਗਾ ਪਲੈਨ ਪਰ ਫੇਰ ਉਸ ਤੋਂ ਬਾਅਦ ਨਾ ਅਚਾਨਕ। ਆਣਾ ਕਿ ਇੱਧਰ ਭੂਆ ਵੱਲ ਦਾ ਹੋ ਗਿਆ ਉਹ ਕਹਿੰਦੇ ਵੀ ਉਦਰੋ ਉਹ ਔਖਾ ਹੁੰਦਾ ਤੇ ਥੋੜੇ ਦਿਨ ਆ ਜਾ, ਥੋੜੇ ਦਿਨ ਕਟਾ ਜਾ। ਮੈਂ ਕਿਹਾ ਚਲੋ ਠੀਕ ਹੈ, ਬਾਈ ਚਲ ਦੇਖੋ ਯਾਰ ਹੁਣ ਰਿਸ਼ਤੇਦਾਰੀ। ਵੀ ਕਰਨਾ ਹੀ ਪੈਂਦਾ ਹੈ ਹੁਣ। ਹਨਾ ਇਹ ਏਧਰ ਵੀ ਕਰਨਾ ਜਰੂਰੀ।
ਹਾਂ।
ਹੋਰ ਤੁਸੀਂ ਦੱਸੋ? ਹੈਲੋ।
ਹੋ ਆਉ ਤੁਸੀਂ ਕੇ ਮੈਂ ਤੁਹਾਡੇ ਤੋ ਨਾਰਾਜ਼ ਆ ਇਸ ਗੱਲ ਤੋਂ ਤੁਸੀਂ ਕਦੋਂ ਦੇ ਕਹਿੰਦੇ ਪਏ ਕਿ ਤੁਸੀਂ ਰਹਿਣ ਆਣ।
ਬਸ ਯਾਰ, ਸਾਨੂੰ ਨਾ ਟਾਈਮ ਹੀ ਨੀ ਲੱਗ ਰਿਹਾ। ਹੁਣ ਦੇਖੋ ਮੈਂ ਹੁਣ ਇੱਧਰ ਆ ਗਈ ਆ। ਹੁਣ ਇਧਰੋਂ ਵਾਪਿਸ ਜਾਣਾ ਫੇਰ ਮੇਰੇ ਚਾਚੇ ਹੋਰਾਂ ਨੇ ਬੋਲ ਰੱਖਿਆ ਬਈ। ਤੂੰ ਥੋੜੇ ਦਿਨ ਇੱਧਰ ਲਾ ਜਾ ਤੇ ਮੈਂ ਕਿਹਾ ਹੁਣ ਥੋੜੇ ਦਿਨ ਰੁਕ ਜਾਓ ਤੁਸੀਂ ਵੀ। ਕਿਉਂਕਿ ਦੇਖੋ ਇੱਥੇ ਘਰ ਵੀ ਨੀ ਇਕੱਲਾ ਛੱਡਿਆ ਜਾਦਾ।
ਹਾਂ, ਇਹ ਤਾਂ ਹੈ, ਬਿਲਕੁਲ ਚਲੋ ਠੀਕ ਹੈ ।ਦੀਦੀ ਫੇਰ ਮੈਂ ਤੁਹਾਨੂੰ ਕਰਨੀ ਆ ਹੈ ਮੈਂ ਨਾ ਥੋੜਾ। ਪਾਰਕ ਮਾਰਕਿਟ ਹੋ ਆ ਮੇਰੇ ਕੋਲ।